ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰਦੇ।
ਹੋਰ ਕੀ ਕਰ ਰਏ ਸੀ ਕੁਛ ਨੀ ਵਿਹਲੇ ਬੈਠ
ਅੱਛਾ-ਅੱਛਾ ਸੰਡੇ ਆ ਦੇ ਅੱਜ ਫਰੀ ਜਲਦੀ ਹੋ ਗਏ।
ਹਾਂਜੀ-ਹਾਂਜੀ ਹੋਰ ਮੌਸਮ ਬੋਤ ਵਧੀਆ ਹੈਗਾ ਇਥੇ ਹੁਣ ਤੇ ਬਾਰਸ਼ਾਂ ਤੇ ਬਾਰਿਸ਼ ਹੁੰਦੀ ਰੈਂਦੀ ਹੈ ਮੌਸਮ ਠੀਕ ਰੈਂਦਾ ਗਰਮੀ
ਆਵਾਜ਼ ਕੱਟ ਕੇ ਆ ਰਈ ਆ।
ਵਾਜ ਕੱਟਦੀ ਰਈ ਮੈਂ ਸੈਟ ਕਰ ਹਾਂਜੀ ਹੁਣ ਦੇਖੋ।
ਹੁਣ ਠੀਕ ਹੈ ਹਾਂਜੀ ਅੱਛਾ ਬਾਰਿਸ਼ ਵਗੈਰਾ ਨਈ ਹੋ ਰਈ।
ਨਈ ਬਾਰਿਸ਼ ਹੁੰਦੀ ਤੇ ਹੈ ਪਰ ਘੱਟ ਜਾਂਦੀ ਆਪਾਂ ਸੋਚਦੇ ਸੀ ਕਿਥੇ ਘੁੰਮਣ-ਘੁੰਮਣ ਜਾਈਏ ਕਿੇ ਅੱਛੀ ਜਗਾ 'ਚ
ਹਾਂ-ਹਾਂ ਬਿਲਕੁਲ ਕਿਉਂਕਿ ਅੱਜ ਕੱਲ੍ਹ ਹੁਣ ਹਿਮਾਚਲ ਹੋ ਗਿਆ ਜਾਂ ਉੱਤਰਾਖੰਡ ਵਲੇ ਪਾਸੇ ਉੱਥੇ ਵੀ ਅੱਛਾ ਮੌਸਮ ਹੈ।
ਹਾਂਜੀ ਹਾਂਜੀ ਅੱਜ ਸੋਚ ਰਏ ਸੀ।
ਉੱਥੇ ਜੇ ਧੁੱਪ ਵੀ ਹੈ ਤੇ ਫਿਰ ਤਾਂ ਵੀ ਥੋੜ੍ਹੀ ਠੰਡੀ-ਠੰਡੀ ਹਵਾ ਚਲਦੀ ਰੈਂਦੀ ਆ।
ਹਾਂਜੀ, ਕਿਹੜੀ ਜਗ੍ਹਾ ਅੱਛੀ ਘੁੰਮਣ ਵਾਸਤੇ।
ਘੁੰਮਣ ਵਾਸਤੇ ਦੇਖੋ ਡਲਹੌਜ਼ੀ ਅੱਛੀ ਜਗਾ ਬਟ ਡਲਹੋਜੀ ਦਾ ਮੌਸਮ ਅੱਛਾ ਐ ਜੇ ਘੁੰਮਣਾ ਤੇ ਘੁੰਮਣ ਵਾਸਤੇ ਤੇ ਮੈਨੂੰ ਬੇਕਾਰ ਲੱਗਦਾ ਘੁੰਮਣ ਵਾਸਤੇ ਮਕਲੋਡਗਂਜ ਅੱਛਾ ਹੈਗਾ, ਧਰਮਸ਼ਾਲਾ ਅੱਛਾ ਉੱਥੇ ਚੀਜ਼ਾਂ ਹੈਗੀਆਂ ਦੇਖ
ਹਾਂਜੀ ਇੱਕ ਓ ਤਾਡੇ ਤੇ ਅਹ ਘਰਦੇ ਉੱਥੇ ਮਤਲਬ ਕਸ਼ਮੀਰ ਵੀ ਤੁਆਨੂੰ ਨਜ਼ਦੀਕ ਪੈਂਦਾ, ਹਨਾਂ?
ਹਾਂਜੀ ਕਸ਼ਮੀਰ ਵੀ ਟ੍ਰੇਨ ਚੱਲ ਪੀ ਆ ਤੇ ਛੇ ਵਜੇ ਛੇ ਵਜੇ ਬੈਠੋ ਤੇ ਗਿਆਰਾਂ ਵਜੇ ਤੁਸੀਂ ਸ੍ਰੀਨਗਰ ਪਹੁੰਚ ਜਾਂਦੇ ਓ। ਮੈਂ ਸੋਚ ਰਿਹਾ ਕਿ ਬਣਾਈਏ ਫੈਮਲੀ ਨਾਲ ਪਲੈਨ ਬਣਾਈਏ ਜਾਣ ਦਾ।
ਹਾਂਜੀ ਅੱਛੀ ਜਗ੍ਹਾ ਐ ਘੁੰਮਣ ਵਾਲੀ ਨਾ ਉਹ ਹਿੱਲ ਸਟੇਸ਼ਨ ਵੈਸੇ ਕਸ਼ਮੀਰ ਚ ਬ ਅੱਗੇ-ਅੱਗੇ ਬੋਤ ਹੈਗੇ। ਕਸ਼ਮੀਰ ਦੇ ਅੰਦਰ ਨਾ ਵੜੀ ਅੱਛੀ ਹਾਂਜੀ।
ਸ਼ਾਇਦ ਮੈਨੂੰ ਲੱਗਦਾ ਨਾ ਠੰਡਾ ਨਾ ਹੋਏ, ਅੱਗੇ ਜਾਈਏ ਤੇ ਫੇਰ ਓ ਥੇ ਹੁੰਦੀ ਆ ਥੋੜਾ ਮੌਸਮ ਠੰਡਾ ਕਿਉਂਕਿ ਸ੍ਰੀਨਗਰ ਵੀ ਸਿਟੀ ਆ ਗਈ ਐ। ਬਟ ਐ ਵੈ ਕਿ ਬਾਕੀ ਸ਼ਹਿਰਾਂ ਨਾਲੋਂ ਜਿੱਦਾਂ ਮਤਲਬ ਠੰਡਾ ਏ ਥੋੜਾ ਬੋਤ ਹੋਏਗਾ। ਬਟ ਉਹ ਜਿੱਦਾਂ ਗੁਲਮਰਗ ਐ, ਸੋਨਮਰਗ ਐ, ਓਦਾਂ ਦਾ ਭਾਵੇਂ ਠੰਡਾ ਨਾ ਹੋਏ।
ਉਹ ਜ਼ਿਆਦਾ ਠੰਡਾ ਹੁੰਦਾ, ਗੁਲਮਰਗ ਜਾਓ, ਸੋਨਮਰਗ ਜਾਓ, ਉਹ ਜ਼ਿਆਦਾ ਅੱਛਾ ਐ। ਹੁਣ ਹੁਣ ਕੈਂਦੇ ਕਿ ਇਹ ਮੌਸਮ ਅਛ ਅੱਛਾ ਹੁੰਦਾ ਐ ਉੱਥੇ ਜਾਣ ਦਾ ਨਾ, ਕੈਂਦੇ ਜ਼ਿਆਦਾ
ਉਹ ਵੀ ਦੇਖ ਸਕਦੇ ਉੱਥੇ ਅਹ ਫਲਾਰ ਜਿਹੜੇ ਟਿਊਲਿਪ ਗਾਰਡਨ ਹੈਗਾ।
ਹਾਂਜੀ ਹਾਂਜੀ, ਅਗਸਤ ਵਿੱਚ ਓਪਨ ਹੁੰਦਾ ਐ ਜੀ, ਹਾਂਜੀ।
ਨਈਂ ਓ ਅ ਜੁਲਾਈ ਚ ਓਪਨ ਹੋ ਜਾਂਦਾ ਉਥੇ ਫਲਾਰ ਬੜੇ ਤਰ੍ਹਾਂ ਦੇ, ਫਲਾਰ ਦਾ ਬੜਾ ਵੱਡਾ ਗਾਰਡਨ ਹੈਗਾ।
ਹਾਂਜੀ ਟਿਊਲਿਪ ਗਾਰਡਨ ਹਾਂਜੀ, ਹਾਂਜੀ ਉੱਥੇ ਕਲਰਫੁਲ ਫਲਾਰਸ ਹੁੰਦੇ ਬੜੇ
ਜੀ ਮੈਂ ਗਿਆ ਸੀ ਪਿਛਲੇ ਅਹ ਜਨਵਰੀ ਚ ਗਿਆ ਸੀ ਪਿਛਲੇ ਸਾਲ ਤੇ ਉਦੋਂ ਮਤਲਬ ਗਾਰਡਨ ਗਾਰਡਨ ਵੈਸੇ ਖੁੱਲ੍ਹਾ ਸੀ ਬਟ ਫਲਾਰ ਵਗੈਰਾ ਨਈਂ ਸੀ ਉੱਥੇ ਬਿਲਕੁਲ ਜਿੱਦਾਂ, ਜਿੱਦਾਂ ਉਜਾੜ ਕਹਿ ਲੋ ਨਾ ਉਦਾਂ ਸੀ ਬਿਲਕੁਲ ਖਾਲੀ ਹੁਣ ਤੇ ਉੱਥੇ ਫਲਾਰਸ ਆ ਗਏ ਹੋਣਗੇ, ਬੜੇ ਤਰ੍ਹਾਂ ਦੇ ਫੁਲਾਰ ਦਾ ਬੜੇ ਅੱਛੇ ਉੱਥੇ ਹੈਗੇ ਆ ਘੁੰਮਣ ਦਾ ਵੀ ਮਜਾ ਆਏਗਾ ਫਲਾਰ ਦੇਖ ਕੇ।
ਹਾਂਜੀ ਹੋਰ ਗੋਆ ਕਿੱਦਾਂ ਦਾ ਐ ਘੁੰਮਣ ਵਾਸਤੇ?
ਹਾਂ। ਗੋਆ, ਬਾਰਿਸ਼ਾਂ ਦੇ ਮੌਸਮ ਵਿੱਚ ਤੇ ਤੁਆਨੂੰ ਬੀਚ ਤੇ ਨਈਂ ਜਾਣ ਦੇਣਗੇ ਜੇ ਤੁਸੀਂ ਬੀਚ ਵਿੱਚ ਤੇ ਜਾ ਕੇ ਇੰਜੋਏ ਕਰਨਾ ਫੇਰ ਤੇ ਅ ਤੁਸੀਂ ਜਾਓ ਅ ਕੀ ਕੈਂਦੇ ਆ ਅਗਸਤ ਤੋਂ ਬਾਅਦ ਜਾਂ ਅਕਤੂਬਰ ਦੇ ਚੱਲ ਜੋ ਭਾਵੇਂ। ਜਦੋਂ ਇੱਥੇ ਮੌਸਮ ਠੰਡਾ ਹੁੰਦਾ ਐ। ਉਦੋਂ ਫਿਰ ਤੁਸੀਂ ਗੋਆ ਜਾ ਸਕਦੇ ਹੋ ਕਿਉਂਕਿ ਏ ਜੂਨ ਜੁਲਾਈ
ਵੈਦਰ ਗਰਮੀ ਤੇ ਹੁੰਦੀ ਆ ਉੱਥੇ ਵੀ
ਗਰਮੀ ਹੁੰਦੀ ਐ ਨਾ ਗੋਆ ਗੋਆ ਕਿਸ? ਕਿਸ ਸਾਈਡ ਪੈਂਦਾ ਹੈਗਾ।
ਗੋਆ ਤੁਆਡਾ ਪੈ ਗਿਆ ਜਦੋਂ ਤੁਸੀਂ ਜਾਂਦੇ ਓ ਨਾ ਸਾਊਥ ਵੱਲ, ਕਰਨਾਟਕ ਹੋ ਗਿਆ, ਤਾਮਿਲਨਾਡੂ, ਕੇਰਲਾ ਉਸ ਤੋਂ ਪੈਲੇ ਉਸ ਤੋਂ ਮਹਾ ਮਹਾਰਾਸ਼ਟ ਤੋਂ ਬਾਅਦ ਆਂਦਾ ਗੋਆ। ਜਿਵੇਂ ਦੀ ਮਹਾਰਾਸ਼ ਸਟੇਟ ਕਰੋਸ ਕਰੋਗੇ ਤੇ ਫੇਰ ਗੋਆ ਆਦਾ।
ਅੱਛਾ,
ਗੋਆ ਤੋਂ ਬਾਅਦ ਫਿਰ ਆਦਾ ਅ ਕੇਰਲ ਤਮਿਲਹ ਕਰਨਾਟਕ ਆ ਜਾਂਦਾ।
ਹਾਂਜੀ ਹੋਰ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਅੱਛਾ ਘੁੰਮਣ ਵਾਲਾ,
ਹਾਂ ਮੈਂ ਤੇ ਗਿਆ ਸੀ ਦੋ ਵਾਰੀ, ਇੱਕ ਵਾਰੀ ਮੈਂ ਗਿਆ ਸੀ, ਬਾਰਿਸ਼ਾਂ ਦੇ ਮੌਸਮ ਚ ਉਦੋਂ ਦੇ ਮੈਂ ਬੀਚ ਵਿੱਚ ਤੇ ਬੀਚ ਵਿੱਚ ਗਿਆ ਈ ਨੀ,
ਅੱਛਾ ਤੁਹਾਡਾ ਤੁਸੀਂ ਆਪੇ ਕਹਿਦੇਓ ਬਾਰਿਸ਼ਾਂ ਵਿੱਚ ਜਾਨ ਨੀ ਦਿੰਦੇ।
ਉਦੋਂ ਨਾਲ ਬਾਰਿਸ਼ ਵੀ ਆ ਗਈ ਸੀ ਫਿਰ ਉਹਨਾਂ ਨੇ ਕੇਤਾ ਕਿ ਨੀ। ਤੱਕ ਨੀ ਜਾਣਾ ਪਾਣੀ ਤੱਕ ਪਿੱਛੇ ਪਿੱਛੇ ਈ ਰੋ।
ਹਾਂਜੀ ਹਾਂਜੀ ਉਹ ਫੇਰ ਥੋੜਾ ਡਰ ਰਹਿੰਦਾ ਹੈਗਾ ਨਾ ਹਾਂਜੀ।
ਕਿਉਂਕਿ ਪਾਣੀ ਜਿਹੜੀ ਉਹਦੀ ਲਹਿਰਾਂ ਹੈਗੀਆਂ ਉਹ ਫਿਰ ਕਈ ਵਾਰ ਇੰਨਾਂ ਜ਼ਿਆਦਾ ਆਦਾ ਖਿੱਚ ਕੇ ਲੈ ਜਾਂਦੀ ਐ ਅੱਗੇ ਤੱਕ ਬੰਦੇ ਨੂੰ ਨਾ। ਨਾਲ ਉਹਦਾ, ਜੀ ਜੀ ਜੀ ਜੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਗਿਆ ਸੀ ਕੋਈ ਆਈ ਥਿੰਕ ਨਵੰਬਰ ਜਾਂ ਦਸੰਬਰ ਚ ਗਿਆ ਹੋਵਾਂਗਾ। ਫੇਰ ਮੈਂ ਉਦੋਂ ਗਿਆ ਸੀ ਉਦੋਂ ਮੈਂ ਪੂਰਾ ਬੀਚ ਤੱਕ ਗਿਆ ਉੱਥੇ ਬੈਠਾ, ਲੋਕੀ ਉੱਥੇ ਅਹ ਮਤਲਬ ਲੈ ਰਹੇ ਸੀ ਉੱਥੇ ਲੇਟ ਕੇ ਨਾ ਅਹ ਸਨ ਲਈਟ ਤੋਂ ਥੱਲੇ ਲੇਟੇ ਹੋਏ ਸੀ, ਸੂਰਜ ਧਨ ਪਾਥ ਲੈ ਰੇ ਸੀ।
ਅੱਛਾ ਟ੍ਰੇਨ ਚ ਟ੍ਰੇਨ ਵਿੱਚ ਜਾਣਾ ਬੈਨੀਫਿਟ ਰਹਿੰਦਾ ਐ ਜਾਂ ਬੰਦਾ ਬਾਏ ਏਅਰ ਜਾਏ।
ਬਏ ਦੋਨੂੰ ਇਹਦਾ ਕਿ ਜੇ ਅ ਬਜਟ ਥੋੜ੍ਹਾ ਤੁਹਾਡਾ ਹੈਗਾ ਘੱਟ ਚਾਹੇ ਤੁਸੀ ਬਾਏ ਟਰੇਨ ਜਾਓ।
ਅੱਛਾ ਜੇ ਅਗਰ ਬਾਏ ਏਅਰ ਜਾਣਾ ਹੋਵੇ ਤੇ? ਜਿੱਦਾਂ ਕਿ ਕਿੰਨਾ ਕੁ ਮਤਲਬ ਅ ਥੋੜਾ ਬਜਟ। ਰਹਿੰਦਾ ਤੁਹਾਡਾ, ਜੇ ਪਰ ਹੈਡ ਦੇ ਹਿਸਾਬ ਨਾਲ ਜੇ ਜਾਈਏ ਤੇ
ਉਹ ਉਹਦੇ ਤੇ ਵੀ ਡਿਪੈਂਡ ਕਰਦਾ ਕੀ ਕਿਹੜੀ ਫਲਾਈਟ ਤੁਸੀਂ ਲਈ ਐ। ਜੇ ਫਲਾਈਟ ਤੁਹਾਡੀ ਨੋਰਮਲ ਸਸ ਬਾਏ ਟ੍ਰੇਨ ਦਾ ਵੀ ਜੇ ਥਰਡ ਏ ਸੀ ਤੇ ਜਾਓ ਤੇ ਆਈ ਥਿੰਕ ਪੱਚੀ ਸੌ ਤੇ ਦੋ ਹਜ਼ਾਰ ਦਾ ਖਰਚਾ ਹੋ ਈ ਜਾਂਦਾ।
ਅੱਛਾ ਇੱਕ ਸਾਈਡ ਦਾ ਪਰ ਪਰਸ
ਹਾਂ ਇੱਕ ਤਾਂ ਮੈਨੂੰ ਯਾਦ ਨਹੀਂ ਹੈ ਇੱਕ ਦਾ ਸੀ ਜਾਂ ਆ ਜਾਂਦਾ ਸੀ।
ਤੁਸੀਂ ਪਹਿਲਾਂ ਗਏ ਸੀ ਨਾ ਲੇਕਿਨ ਹੁਣ ਤੇ ਚੇਂਜ ਹੋ ਗਿਆ ਸ਼ਾਇਦ।
ਫਲਾਈਟ ਨਾਲੋਂ ਤੇ ਘੱਟ ਈ ਹੁੰਦਾ ਫਲਾਈਟ ਨਾਲੋਂ ਤੇ ਸਸਤਾ ਟ੍ਰੇਨ ਪੈਂਦੀ ਐ ਟ੍ਰਰੇਨ-
ਹਾਂਜੀ ਉਹ ਫੇਰ ਸਹੂਲੀਅਤ ਜਿੰਨੀ ਲਵਾਂਗੇ ਤੇ ਫਿਰ ਚਲੋ ਉਹ ਤੇ ਪੈਂਦਾ ਹੀ ਹੈ ਬੰਦੇ ਨੂੰ।
ਟਰੇੇਨ ਚ ਆ ਵੀ ਇੱਕ ਦਿਨ ਲੱਗ ਜਾਂਦਾ ਦਿੱਲੀ ਤੋਂ। ਅਗਲੇ ਦਿਨ ਪਹੁੰਚੋਗੇ ਤੇ ਫਲਾਈਟ ਵੀ ਤੁਸੀਂ ਕੁਛ ਘੰਟਿਆਂ ਚ ਪਹੁੰਚ ਜਾਣਾ।
ਹਾਂ ਉਹ ਤੇ ਹੈ ਈ ਐ ਉਹ ਟਾਈਮ ਘੱਟ ਲ ਤਾਂ ਹੀ ਬਚ ਜਾਂਦਾ ਨਾ ਸਾਨੂੰ ਜੇ ਅਸੀਂ ਜ਼ਿਆਦਾ ਦਿਨ ਹਾਂ ਥੋੜੇ ਦਿਨ ਬਾਸ ਜਾਓ ਫੇਰ ਉਹਦੇ ਵਿੱਚ ਸਾਡਾ ਟਾਈਮ ਬਚਦਾ ਐ ਹਾਂਜੀ।
ਗਿਆ ਸੀ ਮੈਂ ਆਈ ਥਿੰਕ ਪਰਨਮ ਜਗ੍ਹਾ ਹੈਗੀ ਆ ਉੱਥੇ ਉਤਰਿਆ ਸੀ। ਉਥੋਂ ਦੀ ਟ੍ਰੇਨ ਚੋਂ ਫਿਰ, ਬੱਸ ਬੱਸ ਕਰਕੇ ਗਿਆ ਬੱਸ ਸਟੈਂਡ ਤੱਕ।
ਉੱਥੋਂ ਕੀ ਫੇਰ ਬੱਸ ਹਾਂ ਬੱਸ ਮਿਲਦੀ ਐ।
ਬੱਸ ਚੱਲਦੀਆਂ ਫੇਿਰ ਬੱਸ ਬੱਸ ਇੱਕ ਬੱਸ ਪਹਿਲੇ ਮੈਂ ਸਟੇਸ਼ਨ ਤੋਂ ਕੀਤੀ ਬੱਸ ਸਟੈਂਡ ਤੱਕ ਜਾਣ ਲਈ। ਫਿਰ ਬੱਸ ਸਟੈਂਡ ਤੋਂ ਬੱਸ ਤੋਂ ਬੱਸ ਲਈ ਮੈਂ ਅਹ ਜਿਹੜੇ ਸ਼ਹਿਰ ਮੈਂ ਜਾਣਾ ਸੀ। ਅਹ ਮੈਨੂੰ ਯਾਦ ਨਹੀਂ ਆ ਰਿਹਾ ਸ਼ਹਿਰ ਦਾ ਨਾਮ ਫਿਰ ਉੱਥੋਂ ਤੱਕ ਬਸ ਲਈ। ਫ ਜਿਹੜਾ ਮੈਂ ਲਿਆ ਸੀ ਅਹ।
ਤਾਂ ਗਰਮ ਹੀ ਹੁੰਦਾ ਹੈ ਨਾ ਮਤਲਬ ਤੁਸੀਂ ਜਦੋਂ ਮਰਜ਼ੀ ਜਾਓ ਵੈਦਰ ਤੇ ਗਰਮ
ਹਾਂ ਵੈਦਰ ਤਾਂ ਗਰਮ ਰਹੇਗਾ ਮਹਾਰਾਸ਼ਟਰ।
ਉੱਥੇ ਮਹਾਰਾਸ਼ਰਾ ਅ ਫਿਰ ਉੱਥੇ ਤਾਂ ਕੋਈ ਫਾਇਦਾ ਹੀ ਨੀ ਨਾ ਮਤਲਬ ਜਿੱਦਾਂ ਉਹਵੇ ਘੁੰਮਣ ਫਿਰਨ ਜਾ ਸਕਦੇ ਹਾਂ ਅੱਛੀ ਜਗ੍ਹਾ ਹੈਗੀ ਹੈ। ਲੇਕਿਨ ਅੱਜ ਕੱਲ੍ਹ ਹੁਣ ਬੱਚੇ ਕਹਿੰਦੇ ਨਾ ਦੇਖੋ ਠੰਡੀ ਜਗ੍ਹਾ ਠੰਡੀ। ਜਗ੍ਹਾ ਚਲੀਏ ਥੋੜਾ ਇੰਜੋਏਮੈਂਟ ਕਰਦੇ ਹੈ।
ਠੰਡੀ ਜ੍ਹਾ ਤੇ ਫਿਰ ਹਿਮਾਚਲ ਕਸ਼ਮੀਰ ਜਾਂ ਉਤਰਾ ਖੰਡ ਉਹ ਹੈਗੀਆਂ ਠੰਡੀ ਜਗ੍ਹਾ ਇਹ ਬੀ ਬੀਚ ਵਾਲੀਆਂ ਜਗ੍ਹਾ ਠੰਡੀ ਹੁੰਦੀ ਨੀ ਹੈ।
ਇਹ ਗਰਮੀ ਰਹਿੰਦੀ ਹੈ ਹਾਂਜੀ ਹਾਂਜੀ ਇਹ ਕਈ ਹੈਗੀਆਂ ਨੇ ਮੈਂ ਦੇਖ ਚਾਏ ਗਰਮੀ ਹੁੰਦੀ ਹੈ ਇੱਥੇ ਨਾਈ ਪਰ ਉਸ ਟਾਈਮ ਤੇ ਫਿਰ ਬੱਚੇ ਹ ਨਾ ਕਿ ਠੰਡੀ ਜਗਾ ਜਾਈਏ ਕੋਈ ਅੱਛੀ ਜਗਾ ਘੁੰ
ਨਹੀਂ ਐ ਉਹਨਾਂ ਲਈ ਠੀਕ ਹੈ ਜਿਹਨਾਂ ਨੇ ਪੈਲੀ ਵਾਰ ਜਾਣਾ ਗੋਆ ਜਾਂ ਕਦੀ ਗੋਆ ਨਹੀਂ ਦੇਖਿਆ ਉਹਨਾਂ ਲਈ ਠੀਕ ਹੈ ਗੋਆ
ਹਾਂਜੀ ਉਹ ਤੇ ਹੈ ਹੀ ਆ ਫੇਰ ਹਰ ਕੋਈ ਇਨਸਾਨ ਬੱਚੇ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਨਾ
ਕਾਫੀ ਆਂਦੇ ਆ ਨਾ ਹਾਂ ਅੱਜ ਕੱਲ ਉੱਥੇ ਫੋਰਨਰ ਸ ਕਾਫੀ ਜਾਂਦੇ ਆ ਫਿਰ ਕਈਆਂ ਨੂੰ ਹੁੰਦਾ ਕਿ ਚਲੋ ਫੋਰਨਰਜ਼ ਨਾਲ ਉੱਥੇ ਘੁੰਮਾਂਗੇ ਕਿਉਂਕਿ ਮੈਂ ਰਿਆਸੀ ਜਿਹੜੀ ਡੋਮੈਟਰੀੁੰ ਦੀਆਂ ਨਾ ਉੱਪਰ ਥੱਲੇ ਸੀਟਸ ਹੁੰਦੀਆਂ ਕਮਰੇ ਦੀਆਂ ਹਾਂ ਉੱਥੇ ਮੈਂ ਲਿਆ ਸੀ ਬੋਇਜ਼ ਦਾ ਵੱਖਰਾ ਰੂਮ ਆਉਂਦਾ ਗਰਲ ਗਰਲਜ਼ ਨਹੀਂ ਫੈਮਲੀ ਵਾਸਤੇ ਹੋਟਲ ਵਗੈ ਠੀਕ ਹੈ ਜੇ ਕੋਈ ਟਰੈਵਲਰ ਹੈਗਾ ਇਕੱਲੇ ਹੈ ਜਾਂ ਤਿੰਨ ਚਾਰ ਜਾਣੇ ਹੈਗੇ ਹੈ ਮਤਲਬ ਦੋਸਤ ਜਾ ਰਹੇ ਨੇ ਉਹਨਾਂ ਲਈ ਠੀਕ ਹੈ ਬੋਇਜ਼ ਦਾ ਰੂਮ ਵੱਖਰਾ ਹੁੰਦਾ ਗਰਲਜ਼ ਦਾ ਵੱਖਰਾ ਮੈਂ ਲਿਆ ਵੀ ਬੀਚ ਦੇ ਬਿਲਕੁਲ ਸਾਮਣੇ ਸੀ ਹਾਂਜੀ
ਚਾਰ ਫਰ
ਦਰਿਆ ਵੀ ਬੀਚ ਦੇ ਬੀਚ ਦੇ ਕੋਲ ਸੀ ਬਿਲਕੁਲ
ਅੱਛਾ ਤੇ ਗਰਮੀ ਤਾਂ ਅੱਛਾ ਜਿਹੜੇ ਉਹ ਰੂਮਸ ਹੁੰਦੇ ਏ ਸੀ ਹੁੰਦੇ ਆ ਜਿਹੜੇ ਮਿਲ
ਹਾਂ ਏਸੀ ਏਸੀ ਲੱਗਾ ਹੁੰਦਾ
ਅੱਛਾ ਇੱਕ ਇੱਕ ਉਹਦੇ ਵਿੱਚ ਕਿੰਨੇ ਜਣੇ ਹੁੰਦੇ ਕੰਪਾਰਟਮੈਂਟ
ਜਿਹਦੇ ਚ ਮੈਂ ਰਿਹਾ ਸੀ ਉਹਦੇ ਵਿੱਚ ਬੈਡ ਮਿਲਾ ਕੇ ਮਤਲਬ ਕਿੰਨ ਜਿੰਨੇ ਜਾਣੇ ਰਹਿ ਸਕਦੇ ਸੀ ਉਹ ਸੀ ਤਿੰਨ ਤਿੰਨ ਛੇ ਸੱਤ ਸੱਤ ਦਸ ਬਾਰਾਂ ਜਾਣੇ ਤੇ ਸੀ ਹਾਂਜੀ ਉੱਪਰ ਥੱਲੇ ਸੀਟ ਹੁੰਦੀ ਨਾ ਡੋਮੈਟਰੀਜ਼ ਕਹਿੰਦੇ ਆ
ਹਾਂਜੀ ਹਾਂਜੀ ਉਹ ਫੇਰ ਥੋੜਾ ਫ਼ਰਕ ਪੈਂਦਾ ਹੀ ਹਨਾ ਪਰ ਫੈਮਿਲੀ ਵਾਸਤੇ ਨਾ ਬੈਟਰ ਹੈਗਾ ਫੈਮਲੀ ਵਾਸਤੇ ਤੇ ਫੇਿਰ ਸਾਨੂੰ ਹੋਟਲ ਹੀ ਲਵਾਂਗੇ ਜਾ ਕੇ ਹਾਂ
ਹਾਂਜੀ ਉਹ ਫਿਰ ਹੋਟਲ ਵੀ ਅੱਛੇ ਹੈਗੇ ਆ ਫਿਰ ਉੱਥੇ ਇੱਕ ਫਰੈਂਡ ਬਣ ਗਿਆ ਸੀ ਮੇਰਾ ਪੈਲੇ ਡਿਨਰ ਪਹਿਲੇ ਦਿਨ ਮੈਂ ਰਿਹਾ ਇਕੱਲਾ ਫਿਰ ਦੂਜੇ ਦਿਨ ਉਹਦਾ ਫਿਰ ਫ਼ੋਨ ਆਇਆ ਸੀ ਉਹ ਮੈਨੂੰ ਲੈਣ ਆਇਆ ਫ ਉਹਨੇ ਜਿੱਥੇ ਰੂਮ ਲਿਆ ਸੀ ਜਿੱਥੇ ਉਹਨੇ ਰੂਮ ਲਿਆ ਸੀ ਓ ਸਸਤਾ ਸੀ ਓ ਵੀ ਕਾਫੀ ਪੰਜ ਸੌ ਰੁਪਏ 'ਚ ਸੀ।
ਅੱਛਾ-ਅੱਛਾ ਠੀਕ ਹੈ ਵਧੀਆ ਫਿਰ ਵੈਸੇ ਰੂਮ ਤਾਂ ਉੱਥੇ ਵੈਸੇ ਮਿਲ ਜਾਂਦੇ ਕਿ ਗੋਆ ਨਾ ਜੇੜਾ ਹੈਗਾ ਇੰਨਾ ਕੁਝ ਓ ਨਈ ਹੈਗਾ। ਹਾਂਜੀ ਇੰਨਾ ਵੱਡਾ ਨੀ ਹੈ ਕਿਉਂਕਿ ਟੂਰਿਸਟ ਨਾ ਬੋਤ ਘੱਟ ਜਾਂਦੇ ਅੱਜ ਕੱਲ੍ਹ ਟੂਰਿਸਟ ਨਾ ਉੱਧਰ ਪਰਲੇ ਪਾਸੇ ਜਾ ਰਏ ਨੇ ਐ ਜਿੱਦਾਂ ਠੰਡੀ ਜਗ੍ਹਾ ਲਈ
ਬਿਲਕੁਲ ਕਿਉਂਕਿ ਜਦੋਂ ਬਾਰਿਸ਼ ਆਲਾ ਮੌਸਮ ਮੌਸਮ ਹੁੰਦਾ ਨਾ ਟੂਰਿਸਟ ਘੱਟ ਆਉਂਦਾ ਤੇ ਉਦੋਂ ਰੇਟ ਮਤਨੇ ਜਾਦਾ ਨਈ ਹੁੰਦੇ ਜਦੋਂ-ਜਦੋਂ ਸੀਜ਼ਨ ਹੁੰਦਾ ਨਾ ਨਾਲ ਉ ਰੇਟ ਵੱਧ ਹੁੰਦੇ ਆ ਔਫ ਸੀਜਨ 'ਚ ਰੇਟ ਘੱਟ ਕਰ ਦਿੰਦੇ ਆ।
ਹਾਂਜੀ ਓ ਫਿਰ ਥੋੜਾ ਫਾਇਦਾ ਹੋ ਜਾਂਦਾ ਨਾ ਉਹਨਾਂ ਨੂੰ ਵੀ ਫਿਰ
ਹਾਂਜੀ ਫਿਰ ਪੰਜ-ਪੰਜ ਸੌ ਦੇ ਵਿੱਚ ਸਾਨੂੰ ਬ੍ਰੇਕਫਾਸਟ ਵੀ ਮਿਲਿਆ। ਬੜਾ ਅੱਛਾ ਸੀ। ਉੱਥੇ ਬੜਾ ਅੱਛਾ ਵਿੱਚ ਸਵਿਮਿੰਗ ਪੂਲ ਬਣਿਆ ਹੋਇਆ ਸੀ ਬੜੀ ਵੱਡੀ ਜਗ੍ਹਾ ਸੀ ਓ ਰਿਜ਼ੋਰਟ
ਅੱਛਾ-ਅੱਛਾ ਠੀਕ ਹੈ ਵਧੀਆ ਬਸ ਹੋਰ ਕੀ ਚਾਹੀਦਾ। ਚਲੋ ਹੋਰ ਭਾਜੀ ਠੀਕ ਹੋ ਬੱਚੇ-ਬੱਚੇ ਠੀਕ ਹੈ ਫੈਮਿਲੀ
ਜੀ ਸਭ ਵਧੀਆ-ਵਧੀਆ ਤੁਸੀਂ ਵੀ ਬਣਾਓ ਫਿਰ ਕਿਤੇ ਜਾਣ ਦਾ
ਹਾਂਜੀ-ਹਾਂਜੀ ਬਸ ਅੱਜ ਨਾ ਮੈਂ ਦੇਖਾਂਗੀ ਬੱਚਿਆਂ ਨੂੰ ਪੁੱਛ ਕੇ ਕਿੱਥੇ ਕੈਂਦੇ ਹੈਗੇ ਫਿਰ ਮੈਂ ਤੁਹਾਡੇ ਪੈਲੇ ਇੱਕ ਵਾਰੀ ਹੋਰ ਡਿਸਕਸ ਕਰਾਂਗੀ ਇੱਕ ਵਾਰੀ ਨਾ ਥੋੜਾ ਜਿਹਾ ਕਰਕੇ ਹਾਂਜੀ ਮੈਂ ਪੁੱਛਾਂਗੀ ਕਿੱਥੇ ਜਾਣਾ। ਹਾਂਜੀ ਫਿਰ ਮੈਂ ਤੁਹਾਡੇ ਨਾਲ ਇੱਕੇ ਦੁਬਾਰਾ ਡਿਸਕਸ ਕਰਾਂਗੀ ਠੀਕ ਹੈ। ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਓਕੇ ਜੀ ਓਕੇ